ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ, ਹੋਰ? ਤੁਸੀਂ ਸੁਣਾਓ ਕੀ ਕਰ ਰੇ ਓ?
ਵ-ਵਧੀਆ ਫਸਟ ਕਲਾਸ ਘੁੰਮ ਰੇ ਆ ਵੇਲੇ ਅੱਜ ਸੰਡੇ ਹੈਗਾ। ਮੌਸਮ ਬਾਗੋ ਬਾਗ ਹੋਇਆ ਪਿਆ ਗਰਮੀ
ਵਧੀਆ ਐ ਤਾਂ ਗੱਲ ਹਾਂਜੀ ਹਾਂਜੀ, ਮੈਂ ਤੁਹਾਡੇ ਟੈਮ ਦੇ ਬਾਰੇ ਪੁੱਛਣਾ ਸੀ।
ਕਿਦੇ ਬਾਰੇ?
ਟਾਈਮ ਦੇ ਬਾਰੇ ਵੀ ਟਾਈਮ ਦੀ ਕਿਵੇਂ ਕਦਰ ਕਰੀ ਏ?
ਹਾਂਜੀ-ਹਾਂਜੀ, ਪੁੱਛੋ ਕੀ ਪੁੱਛਣਾ ਤੁਸੀਂ?
ਵੀ ਟਾਈਮ ਦੀ ਕਿਵੇਂ ਕਦਰ ਕਰੀਏ ਆਪਾਂ
ਟਾਈਮ ਵੈਸੇ ਤਾਂ ਦੇਖੋ ਜ਼ਿੰਦਗੀ ਵਿੱਚ ਜੇੜਾ ਟਾਈਮ ਬੀਤ ਜੇ। ਤੇ ਉਹ ਕਦੀ ਵਾਪਿਸ ਨੀ ਆਂਦਾ।
ਐ ਤਾਂ ਗੱਲ ਏ
ਤੇ ਦੂਸਰੀ ਗੱਲ ਆਪਣੀ ਉਮਰ ਦੇ ਪੈਲੇ ਪਹਿਲੀ ਗੱਲ ਤੇ ਗ਼ਲਤ ਲੈਨ ਵਿੱਚ ਨੀ ਚੱਲਣਾ ਟੈਮ ਦਾ ਸਹੀ ਜਗ੍ਹਾ ਇਸਤੇਮਾਲ ਕਰੋ ਕਿ ਇਸ ਟੈਮ ਸਭ ਤੋਂ ਜ਼ਿਆਦਾ ਫੋਕਸ ਟੈਮ ਅਗਰ ਖ਼ਰਾਬ ਕਰਨਾ ਵੀ ਐ ਨਾ ਤੇ ਪੈਸੇ ਕਮਾਣ ਵਿੱਚ ਖ਼ਰਾਬ ਕਰੋ। ਜਿਹੜਾ ਲਾਸਟ ਟੈਮ ਸਾਨੂੰ ਕੰਮ ਆਏ
ਹਾਂਜੀ-ਹਾਂਜੀ।
ਹੋਰ ਦੱਸ? ਹੋਰ
ਸਵੇਰੇ ਉੱਠਣਗੇ ਇਹਨਾਂ ਨੂੰ ਫੋਨ ਚਾਹੀਦਾ ਰਾਤੀ ਸੌਣਗੇ ਇਹਨਾਂ ਨੂੰ ਫੋਨ ਚਾਹੀਦਾ। ਅੱਜ-ਕੱਲ ਦੀ ਜਨਰੇਸ਼ਨ ਦਾ ਕੀ ਕਰੀਏ ਹੁਣ
ਏਦਾਂ ਤਾਂ ਇਹੀ ਹੈਗਾ ਕੱਲਯੁੱਗ ਦਾ ਜ਼ੋਰ ਇੰਨਾ ਹੈਗਾ ਏਸ ਟੈਮ ਤੇ ਲੋਕਾਂ ਨੂੰ ਪਾਠ ਪੂਜਾ ਕਰਨਾ ਚਾਹੀਦਾ।
ਬੰਦਾ ਸਵੇਰੇ ਉੱਠਦਾ ਦੇ ਫੋਨ ਦੇ ਫੋਨ ਪਾਠ ਪੂਜਾ ਹੈ ਕੋਈ ਨੀ। ਕੱਲਯੁੱਗ ਨਾਲ ਜੁੜੇ ਹੋਏ ਨੇ ਦੁੱਖ ਦਰਦ ਖ਼ਤਮ ਨੀ ਹੁੰਦੇ। ਸਗੋਂ ਹੋਰ ਵੱਧ ਜਾਂਦੇ ਨੇ ਦੁੱਖ ਦਰਦ ਬੰਦੇ ਨੂੰ ਉੱਠਦੇ ਨਾਲ ਫੋਨ ਸੈਡ ਚ' ਪਹਿਲੇ ਉਹ ਕਰਨਾ ਪੈਂਦਾ ਪਾਠ ਕਰੋ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ
ਹਾਂਜੀ ਹਾਂਜੀ ਕਈ ਲੋਕ ਬਸ ਅੱਜ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਕੀ ਕਰੀਏ ਬੰਦੇ ਸਵੇਰੇ ਉੱਠੇ ਸਵੇਰੇ ਉੱਠਦੇ ਹੀ ਤੁਸੀਂ ਆਪਣਾ ਸ਼ਡਿਊਲ ਬਣਾਲੋ ਆਪਣਾ ਟੈਮ ਬਣਾਲੋ ਟਾਈਮ ਟੇਬਲ ਬਣਾਲੋ ਬਈ ਮੈਂ ਇਹ ਟੈਮ ਤੇ ਆ ਕੰਮ ਕਰਨਾ ਤਾਂ ਤਾਂ ਫੇਰ ਠੀਕ ਹੀ ਚੱਲਦੇ ਸਾਰਾ
ਦੇਖੋ ਬਈ ਪਹਿਲੀ ਗੱਲ ਤਾਂ ਹੈਗੀ ਆ ਜਿਹੜਾ ਜੇਕਰ ਆਪਣੇ ਬੱਚੇ ਨੂੰ ਸੁਧਾਰ ਸਕਦੇ ਨੇ ਟੈਮ ਚ ਉਹ ਤੇ ਹੈਗੇ ਨੇ ਮਾਂ ਪਿਓ
ਠੀਕ
ਅਗਰ ਮਾਂ ਪਿਓ ਉਹਨਾਂ ਨੂੰ ਫੋਨ ਨਾ ਦੇਣ ਜਾਂ ਉਹਦੇ ਨਾਲ ਮਾਂ ਪਿਓ ਫੋਨ ਨਾਲ ਚਲਾਨ ਤੇ ਬੱਚਾ ਵੀ ਉਵੇਂ ਹੀ ਹੋਏਗਾ ਇਹ ਤੇ ਸਾਰੇ ਮਾਂ ਪਿਓ ਦੇ ਉੱਤੇ ਹੁੰਦਾ ਹੈ ਬਈ ਬੱਚੇ ਨੂੰ ਕਿਵੇਂ ਹੈਂਡਲ ਕਰੀਦਾ। ਅਗਰ ਉਹਨਾਂ ਦੇ ਅੱਗੇ ਆਪਾਂ ਫੋਨ ਚਲਾਵਾਂਗੇ ਸਵੇਰੇ ਉੱਠ ਕੇ ਉਹ ਵੀ ਸਾਡੀ ਕਾਪੀ ਕਰਨਗੇ
ਹਾਂਜੀ ਇਹ ਤਾਂ ਗੱਲ ਏ
ਹਾਂ ਮਾਂ ਪਿਉ ਮੇਨ
ਬਸ ਕੀ ਕਰੀਏ ਹੁਣ ਅੱਜ ਕੱਲ੍ਹ ਬੱਚਿਆਂ ਨੂੰ ਇਹ ਹੋਣਾ ਚਾਹੀਦਾ ਬਾਈ ਉਹ
ਹਾਂ ਉਹ ਹੋਣਾ ਚਾਹੀਦਾ ਬਾਕੀ ਨਾ ਪਤਾ ਕਿ ਕਾਲਯੁੱਗ ਦਾ ਦੋ ਇੱਕ ਹੁੰਦਾ ਨਾ ਦੋਰ ਚੱਲਦਾ ਅੱਜ ਕੱਲ੍ਹ ਸਾਰਿਆਂ ਕੋਲ ਫੋਨ ਹੈਗਾ ਲੋਕੀ ਕਈ ਸਹੀ ਜਗ੍ਹਾ ਯੂਜ ਕਰਦੇ ਨੇ ਕਈ ਗ਼ਲਤ ਜਗ੍ਹਾ ਯੂਜ ਕਰਦੇ ਨੇ
ਕਈ ਜਗਾ ਜਿਵੇਂ
ਸਹੀ ਜਗ੍ਹਾ ਜਿਵੇਂ ਲੋਕੀ ਇਸ ਫੋਨ ਤੋਂ ਪੈਸੇ ਵੀ ਕਮਾ ਰਹੇ ਨੇ
ਜੀ ਜਿਵੇਂ ਯੂਟੀਊਬ ਤੋਂ ਹੋ ਗਿਆ ਜਿਵੇਂ ਯੂਟੀਊਬ ਤੇ ਵਲੋਗ ਪਾਉਂਦੇ ਨੇ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੇ ਨੇ ਉਹ ਵਿਊਜ਼ ਜ਼ਿਆਦਾ ਆਉਂਦੇ ਨੇ ਉਹਨਾਂ ਕੋਲ ਪੈਸੇ ਆਉਂਦੇ ਨੇ ਫੇਰ
ਹਾਂ ਉਹ ਵੀ ਠੀਕ ਹੈਗਾ ਪਰ ਉਹ ਕੰਮ ਯੂਜ ਕਰ ਉਹ ਠੀਕ ਹੈਗਾ ਮਤਲਬ ਜਿਵੇਂ ਕੰਮ ਕਰਦੇ ਪਏ ਨਾ ਪੈਸੇ ਤੇ ਕਮਾ ਰਹੇ ਨਾ ਵਿਹਲੇ ਨਹੀਂ ਹੈਗੇ ਹੋਰ ਪੈਸੇ ਬਿਨਾਂ ਤੁਹਾਨੂੰ ਪਤਾ ਉਹ ਚੱਲਦਾ ਨਹੀਂ। ਨਾ ਘਰ ਬਾਰ ਚੱਲਦਾ ਕਰੋਗੇ ਨੀ ਮਿਲੇਗੇ ਜੇ ਅਗਰ ਨਾ ਕੀਤਾ ਤੇ ਸਹੀ ਗੱਲ ਨੀ ਆ ਕੰਮ ਜਿਹੜਾ ਮਰਜ਼ੀ ਜੇ ਅਗਰ ਟੈਮ ਖਰਾਬ ਕਰਨਾ ਨਾ। ਤੇ ਪੈਸੇ ਕਮਾਉਣ ਚ ਕਰੋ ਤੇ ਨਾਲ ਪਾਠ ਪੂਜਾ ਚ ਕਰੋ।
ਹਾਂਜੀ ਬਸ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਕੀ ਕਹੀਏ ਉਹਨਾਂ ਨੂੰ ਫੋਨ ਦੇ ਇਲਾਵਾ ਹੋਰ ਕੁਛ ਮਿਲਦਾ ਹੀ ਨਹੀਂ ਬਸ ਫੋਨ ਹੀ ਚਲਾਉਂਦੇ ਰਹਿੰਦੇ ਨੇ ਜਾਂ ਫਿਰ ਬਾਹਰ ਖੇਡਦੇ ਰਹਿਣਗੇ।
ਔਰ ਮਾਂ ਪਿਉ ਦਾ ਡਰ ਹੋਣਾ ਚਾਹੀਦਾ।
ਹਾਂਜੀ ਹੁਨ। ਬੱਚੇ ਦਾ ਵੀ ਕੁਛ ਹੋਣਾ ਚਾਹੀਦਾ ਬਈ ਉਹ ਸਵੇਰੇ ਉੱਠੇ ਆਪਣਾ ਸ਼ਡਿਊਲ ਬਣਾਏ। ਕਈ ਵਾਰ ਸਵੇਰੇ ਜਿੰਮ ਜਾਣਾ ਹੈ ਉਸ ਤੋਂ ਬਾਅਦ ਪਾਠ ਪੂਜਾ ਕਰਨੀ ਹੈ ਉਸ ਤੋਂ ਬਾਅਦ ਨਾਸ਼ਤਾ ਕਰਨਾ ਹੈ। ਉਸ ਤੋਂ ਬਾਅਦ ਆਪਣਾ ਸਾਰਾ ਸ਼ਡਿਊਲ ਬਣਾ ਲਏ ਬਈ ਮੈਂ ਟੈਨ ਟੈਮ ਤੇ ਇਹ ਕੰਮ ਕਰਨਾ ਐਂ ਨੀ ਕਰਨਾ ਬਈ ਅੱਧਾ ਘੰਟਾ ਰੁ ਜੇ ਇਹ ਘੰਟਾ ਰੁਕ ਜੇ ਐ ਨੀ ਬਸ ਟੈਮ ਤੇ ਪੂਰੇ ਕੰਮ ਕਰਨਾ ਆਪਣਾ।
ਹਾਂ ਟੇਮ ਤੇ ਜਿਵੇਂ ਸਵੇਰੇ ਉੱਠਿਆ ਨਾ। ਪਹਿਲੇ ਪਾਠ ਪੂਜਾ ਕਰੋ ਉਸ ਤੋਂ ਬਾਅਦ ਫੋਨ ਚਲਾਓ ਆਪਾਂ ਮਨਾ ਨਹੀਂ ਕਰਦੇ ਫੋਨ ਬਣੇ ਆ ਇਸ ਵਾਸਤੇ। ਫੋਨ ਸਹੀ ਜਗ੍ਹਾ ਯੂਜ ਕਰੋ ਟੈਮ ਕੱਢਣਾ ਆ ਪਾ ਉਹਦੇ ਚ ਪਾਠ ਕਰ ਲਓ ਸ਼ਬਦ ਸੁਣ ਲਓ ਸਹੀ ਗੱਲ ਏ ਨਾ ਹੋਰ ਵੀ ਰੀਲਾਂ ਪਾਉਂਦੇ ਨੇ ਬੰਦੇ ਵਾਇਰਲ ਹੁੰਦੇ ਹੀ ਏ ਪੈਸੇ ਪੂਸੇ ਕਮਾਓ। ਵੈਸੇ ਵੀ ਉਹ ਮਿਲਦੀ ਹੈ।
ਜੀ ਜੀ ਜੀ ਤੇ ਅੱਜ ਕੱਲ ਤੇ ਜਿਹੜੇ ਜਿੰਮ ਜਾਂਦੇ ਨੇ ਲੋਕੀ।
ਹਾਂਜੀ।
ਉਹ ਵੀ ਆਪਣੇ ਸ਼ਰੀਰ
ਨਹੀਂ ਉਹ ਉਹ ਵੀ ਟੈਮ ਉਹਨੂੰ ਟੈਮ ਖ਼ਰਾਬ ਨਹੀਂ ਕਹਿੰਦੇ ਉਹ ਅਗਰ ਉਹ ਜਿੰਮ ਜਾਂਦਾ। ਹੁੰਦੇ ਨਾ ਉਹ ਇੱਕ ਘੰਟਾ ਕ ਕਢਿਆ ਹੋਇਆ ਵੀ ਨਾ ਜਿੜੀ ਨਸਾ ਨੀ ਚੱਲਦੀਆਂ। ਤੰਦਰੁਸਤੀ ਜਿਵੇਂ ਰਾਤੀ ਅਗਰ ਤੁਸੀਂ ਜਿੰਮ ਕਰਦੇ ਹੋ। ਉਹ ਵੀ ਟੈਮ ਬੜਾ ਵਧੀਆ ਹੈਗਾ ਮਤਲਬ ਕਿ ਸਰੀਰ ਸਾਰਾ ਖੁੱਲ ਜਾਂਦਾ ਹੈ।
ਜਿਵੇਂ ਤੁਸੀ ਜਿਵੇਂ ਤੁਸੀ ਸਵੇਰੇ ਜਿਮ ਜਾਉ ਬਾਅਦ ਚ ਚਾਹੇ ਸੱਤ ਵਜੇ ਤੱਕ ਕਰਲੋ ਕੋਈ ਚੱਕਰ ਨੀ ਯਾਰ ਪਰ ਅੱਜ ਕੱਲ ਦੇ ਜਿਹੜੇ ਤੇ ਨਵੇਂ ਨਵੇਂ ਬੱਚੇ ਜਿਮ ਜਾ ਰਹੇ ਨੇ ਨਾ ਉਹਨਾਂ ਨੂੰ ਟ੍ਰੇਨਰ ਕਹਿ ਰਹੇ ਨੇ ਬ ਡੱਬੇ ਲੋ ਇਹ ਲੌ ਡੱਬੇ ਆਪਣੇ ਹਾਂ ਡੱਬੇ ਨਹੀਂ ਸੀ ਲੈਣੇ ਚਾਹੀਦੇ।
ਡੱਬੇ ਤੇ ਚਲੋ ਸਟੀਰੋਡ ਹੁੰਦਾ ਸਾਰਾ ਉਹ ਛੱਡੋ ਮੇਨ ਗੱਲ ਟੇਮ ਦੀ ਗੱਲ ਟੈਮ ਦੀ ਗੱਲ ਇਹ ਹੈਗੀ ਜੇ ਬੰਦਾ ਟੈਮ ਅਗਰ ਜ਼ਿਮ ਵਿੱਚ ਗਾਲਦਾ ਨਾ। ਉਹ ਵਧੀਆ ਹੈਗਾ ਇੱਕ ਤਾਂ ਸਰੀਰ ਸਵਸਥ ਰਹਿੰਦਾ। ਫੋਨ ਤੋਂ ਦੂਰ ਰਹੇਗਾ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਨੇ ਉਹ ਖਾਲੀ ਸਟਿਕਾਂ ਪਾਉਣ ਜੋਗੇ ਰਹਿ ਗਏ ਨੇ। ਜਿੰਮ ਜਾਂਦੇ ਨੇ ਸਟਿਕ ਪਾਤੀ ਬਈ ਮੈਂ ਜਿੰਮ ਆਇਆ ਜਿੰਮ ਕਰਦੇ ਪਾਣੀ ਫੀਸਾਂ ਦੇ ਦਿੰਦੇ ਨੇ। ਘਰ ਦੇ ਵੀ ਪੈਸੇ ਖ਼ਰਾਬ ਕਰਦੇ ਪਏ ਟਾਇਮ ਵੀ ਖਰਾਬ ਕਰਦੇ ਪਏ ਨੇ। ਤੇ ਫਿਰ ਫੋਨ ਦਾ ਰਿਚਾਰਜ ਕਰਾ ਕੇ ਉਹ ਵੀ ਟਾਈਮ ਖਰਾਬ ਕਰਦੇ ਪਏ।
ਹਾਂਜੀ। ਹੁਣ ਸਵੇਰੇ ਸਵੇਰੇ ਉਹਨਾਂ ਨੂੰ ਜਿੰਮ ਜਾਣਾ ਜਿੰਮ ਜਾ ਕੇ ਕੀ ਕਰਨਗੇ। ਆਰਾਮ ਨਾਲ ਬਹਿ ਜਾਣਗੇ ਆਪਣੇ ਦੋਸਤ। ਦਾ ਇੰਤਜ਼ਾਰ ਕਰਨਗੇ ਔਰ ਜੋ ਆ ਗਿਆ ਤੇ ਕਰ ਲੈਣਗੇ ਔਰ ਜੋ ਨਹੀਂ ਆਏ। ਐਵੇਂ ਬੈ ਜਾਣਗੇ ਆਪਣੇ ਸਰੀਰ ਬਾਰੇ ਆਪਣੇ ਆਪ ਸੋਚਣਾ ਚਾਹੀਦਾ ਥੋੜਾ। ਬਾਈ ਅਜ ਨਹੀਂ ਆਇਆ ਤਾਂ ਵੀ ਕਰਨੀ ਹੈ ਮੈਂ ਬਟ
ਹਾਂ ਦੇਖੋ ਹਾਂ। ਕਿਸੇ ਦੇ ਉਹਦੇ ਤੇ ਨਹੀਂ ਜਾਣਾ ਚਾਹੀਦਾ ਬਈ ਹਾਂ ਉਹ ਆਏਗਾ ਤੇ ਮੈਂ ਜਿੰਮ ਕਰਾਂਗਾ। ਜਾਂ ਉਹ ਨਹੀਂ ਆ ਰਿਹਾ ਤੇ ਮੈਂ ਵੀ ਨਹੀਂ ਜਾਵਾਂਗਾ ਦੇਖੋ ਕੋਈ ਆਇਆ ਨਾ ਦੁਨੀਆਂ ਤੇ ਬੰਦਾ ਇਕੱਲੇ ਹੀ ਆਇਆ ਇਕੱਲਾ ਟਾਈਮ ਸਾਰਾ ਕਰਨਾ ਪੈਂਦਾ ਕਿਸੇ ਨੇ ਕੋਈ ਸਾਥ ਨਹੀਂ ਦਿੰਦਾ ਟੈਮ ਨੂੰ ਕਿਵੇਂ ਐਡਜਸਟ ਐਡਜਸਟ ਕਰਨਾ ਇਹ ਸਾਰਾ ਬੰਦੇ ਦੇ ਖੁਦ ਮਾਇੰਡ ਉਹ ਕਰਦਾ। ਜੇ ਬੰਦਾ ਜ਼ਿੰਦਗੀ ਚ ਸੋਚ ਲਏ ਨਾ ਪੈਸਾ ਕਮਾਉਣਾ ਤੇ ਜਿੰਨਾ ਟਾਈਮ ਖ਼ਰਾਬ ਕਰਨਾ ਨਾ ਪੈਸੇ ਕਮਾਣ ਇਚ ਕਰੋ। ਕਿਉਕਿ ਲਾਸਟ ਇਚ ਉਹੀਓ ਕੰਮ ਆਦੇ ਨੇ ਰਿਸ਼ਤੇਦਾਰ ਕੋਈ ਨੀ ਕੰਮ ਆਦਾ।
ਹਾਂ ਐ ਤਾਂ ਗੱਲ ਠੀਕ ਹੈ ਹੁਨ ਜਿਵੇਂ ਤੁਸੀਂ ਅੱਜ ਜੋ ਸਟੂਡੈਂਟ ਹੈਗੇ ਨੇ ਤੇ ਜਾਓ ਤੇ ਕੰਪਿਊਟਰ ਕਲਾਸਿਸ ਜੁਆਇਨ ਕਰਲੋ ਤੁਸੀਂ। ਓ ਆਪਣਾ ਕੰਪਿਊਟਰ ਸਿੱਖੋ ਅੱਗੇ ਜਾ ਕੇ ਤੁਹਾਡਾ ਈ ਕੰਮ ਆਏਗਾ। ਹੈਲੋ ਭਾਜੀ ਆਵਾਜ਼ ਆਰੀ ਏ। ਹੈਲੋ। ਹਾਂਜੀ, ਵਾਜ਼ ਆ ਰੀ ਐ ਹੈਲੋ।